ਸਤ ਸ੍ਰੀ ਅਕਾਲ, ਭੈਣ ਜੀ।
ਸਤਿ ਸ੍ਰੀ ਅਕਾਲ ਜੀ। ਕੀ ਹਾਲ ਹੈ ਜੀ?
ਬੱਸ ਜੀ, ਠੀਕ ਹੈ ਜੀ। ਤੁਸੀਂ ਸੁਣਾਓ?
ਘਰ- ਪਰਿਵਾਰ, ਸਭ ਠੀਕ- ਠਾਕ, ਭੈਣਜੀ।
ਹਾਂਜੀ। ਉਹ।
ਹੋਰ, ਬੱਚੇ ਠੀਕ ਨੇ, ਤੁਹਾਡੇ?
ਹਾਂਜੀ। ਭੈਣ ਜੀ।
ਸਰਦਾਰ ਜੀ। ਠੀਕ ਨੇ, ਤੁਹਾਡੇ?
ਸਰਦਾਰ ਜੀ, ਥੋੜੇ ਢਿਲੇ- ਮੱਠੇ ਰਹਿੰਦੇ ਨੇ।
ਤੇ ਅੱਜ ਕੀ, ਗੱਲ ਹੋ ਗਈ ਸੀ। ਬੜੇ। ਬੜਾ ਉੱਚੀ- ਉੱਚੀ, ਬੋਲਦੇ ਪਏ ਸੀ। ਗਲੀ ਵਿਚ, ਬੜੀ ਆਵਾਜ਼ਾਂ ਆਉਂਦੀਆਂ ਪਈਆਂ ਸੀਂ। ਮੈਂ ਕਿਹਾ, ਪਤਾ ਨਹੀਂ ਕੀ ਹੋਇਆ?
ਉਹ, ਭੈਣਜੀ ਜੀ। ਉਹ ਪਾਣੀ ਦੀ ਮੋਟਰ। ਪਾਣੀ ਨੀ ਆ ਰਿਹਾ। ਭੈਣ ਜੀ, ਅੱਜ ਵੀਹ, ਦਿਨ ਹੋ ਗਏ ਨੇ। ਬੜੇ। ਪਰੇਸ਼ਾਨੀ, ਹੈ।
ਅੱਛਾ- ਅੱਛਾ।
ਹਾਂਜੀ।
ਪਾਣੀ ਤੇ, ਭੈਣਜੀ, ਸਾਡਾ ਵੀ, ਨਹੀਂ ਆ ਰਿਹਾ।
ਉਹ। ਅੱਛਾ। ਨਹੀਂ ਭੈਣਜੀ, ਸਾਡੀ ਨਾ, ਚੂਹੇ ਨਾ ਮੋਟਰ। ਤਾਰਾਂ ਕੱਟ ਗਏ ਨੇ। ਅਸੀਂ ਦੇਖਿਆ, ਕੋਈ ਨਹੀਂ। ਤੇ, ਇਹ। ਕਹਿਣ ਲੱਗੇ, ਸਰਦਾਰ ਜੀ ਮੈਨੂੰ, ਬਈ ਕਮ ਸੇ ਕਮ ਉਹਨੂੰ। ਮੀਟਰ ਦੇਖੋ ਸਹੀ, ਹੋ ਕੇ ਚੱਲਦਾ ਹੈ। ਕਿ ਬੰਦ ਹੈ, ਮੈਂ ਕਿਹਾ ਚਲੋ, ਕੋਈ ਗੱਲ ਨਹੀਂ। ਮੈਂ ਸਵੇਰੇ ਖੋਲਿਆ ਮੀਟਰ ਤੇ ਦੇਖਿਆ ਤਾਰਾਂ ਕੱਟੀਆਂ ਪਈਆਂ ਫੇਰ ਪਾਣੀ ਮਸ਼ੀਨ ਕਿਸ ਤਰ ਚੱਲੇ ਭੈਣ ਜੀ ਪਾਣੀ ਤਾਂ ਹੀ ਚੱਲਦਾ ਨਾ ਜੀ ਮਸ਼ੀਨ ਚੂਹੇ ਤਾਰਾਂ ਕੱ ਕੱਟ ਗਏ ਤ ਉਹ ਹੁਣ ਮੈਂ ਉਹ ਸ਼ਾਮੀ ਅੱਜ ਮੈਨੂੰ ਉਹ ਤਾਂ ਉੱਚੇ ਉੱਚੇ ਬੋਲਦੇ ਪਏ ਤੁਸੀਂ ਸੁਣਦੇ ਕੋਈ ਨਹੀਂ ਬਈ ਪਾਣੀ ਨਹੀਂੀ ਆਏਗਾ ਤੇ ਕਿਦੀ ਘਰ ਪਰੇਸ਼ਾਨੀ ਹੋ ਜਾਏਗੀ ਪਾਣੀ ਦੇ ਬਿਨਾਂ ਤਾਂ, ਗੁਜ਼ਾਰਾ ਨਹੀਂ। ਹੈਂਡ ਪੰਪ ਤੇ, ਲੱਗਿਆ ਪਿਆ, ਪਰ। ਉਹਦੇ ਤਾਂ, ਪੂਰਤ ਕਿੱਥੇ, ਪੈਂਦੀ। ਭੈਣ ਜੀ, ਹੈਂ, ਰ। ਇਸ ਪਿੱਛੇ, ਮੋਟਰ ਕਹਿੰਦੇ ਪਏ, ਠੀਕ ਕਰਾਓ। ਤੁਸੀਂ ਆਪ ਦੇਖੋ। ਮੇਰੇ ਤਾਂ, ਤੁਸੀਂ ਸਾਰੀ ਡਊਟੀਆਂ ਪਾਈਆਂ- ਪਈਆਂ ਨੇ। ਉਹ, ਮੈਂ ਕਿਹਾ। ਫੇਰ ਘਰ ਦੇ ਬੰਦਿਆਂ ਨੂੰ, ਤਾਂ ਕੰਮ ਕਰਨਾ ਹੀ, ਪੈਂਦਾ। ਔਰ। ਤਾਂ ਵਿਚਾਰੀਏ, ਕਿੱਥੇ ਤੱਕ ਦੌੜਨ। ਇੱਕ ਤਾਂ ਇਤਨੀ ਮਹਿੰਗਾਈ ਹੈ। ਭੈਣਜੀ। ਕੀ ਪੁੱਛੋ, ਕੋਈ ਨਹੀਂ।
ਕਿੰਨੀ ਮਹਿੰਗਾਈ ਹੈ। ਕੀ ਦੱਸਾਂ, ਤੁਹਾਨੂੰ, ਅਸੀਂ ਤੇ ਆਪਣਾ। ਸਮਾਨ ਕੁੱਝ ਖਰੀਦਣ ਜਾਈਏ। ਪਤਾ ਨਹੀਂ ਲੱਗਦਾ, ਪੈਸੇ ਕਿੱਥੇ ਜਾਂਦੇ ਨੇ, ਕੀ ਕਰਦੇ ਨੇ, ਕੀ ਹੁੰਦਾ। ਦੋ ਮਿੰਟ ਬਾਜ਼ਾਰ ਜਾਓ। ਦੋ ਚੀਜ਼ਾਂ ਲਾਆਓ ਨੀ ਤੇ ਪੈਸੇ, ਮੁੱਕ ਜਾਂਦੇ ਨੇ। ਐਨੀ ਹਰ ਇੱਕ ਚੀਜ਼। ਇੰਨੀ ਮਹਿੰਗੀ ਹੋਈ ਪਈ। ਵੀ ਪੈਂਦੀ, ਦਾਲਾਂ ਕੀ, ਤੇ ਸਬਜ਼ੀਆਂ ਕੀ, ਤੇ ਆਟਾ ਕੀ। ਹਰੇ ਇੱਕ ਚੀਜ਼, ਇੰਨੀ ਮਹਿੰਗੀ ਹੋਈ ਪਈ।
ਉਹ ਭੈਣ ਜ ਉਹਨੇ ਹਾਥੀ ਲਗਾਇਆ ਨੇ ਦੋ ਮਡ ਤਾਰ ਜੋੜੀਏ ਤੇ ਪੰਜ ਸੌ ਰੁਪਇਆ ਮੰਗਣ ਲੱਗ ਹੋ ਕਹਿੰਦਾ ਮੈਡਮਿੰਟ ਤੋਂ ਪੰਜ ਸੌ ਮੈਂ ਕਿਹਾਿਆ ਕੀ ਗੱਲ ਹੈ ਦੋ ਮਿੰਟ ਤਾਂ ਤੁਹਾਨੂੰ ਇਹਨੇ ਲਗਾਇਆ ਤਾਰ ਕਿਤਨਾ ਤੂੰ ਟੈਮ ਲਗਾ ਦਿੱ ਤਾ ਸਾਡੇ
ਤਾਰ ਤੇ ਭੈਣਜੀ ਸਰਦਾਰ ਜੀ ਸਾਡੇ ਸਰਦਾਰ ਜੀ ਤਾਰਾਂ ਤਾਰਾਂ ਆਪ ਹੀ ਜੋੜ ਲੈਂਦੇ ਨੇ
ਬਈ ਤੁਹਾਡੇ ਤੇ ਬਈ ਸਿੱਖੇ ਨੇ ਨਾ ਕੁਛ ਤੇ ਬਈ ਆਉਂਦਾ ਸਾਡੇ ਘਰ ਤਾਂ ਬੱਚੇ ਕੁਛ ਆਉਂਦਾ ਕੋਈ ਨਹੀਂ ਬਿਜਲੀ ਦਾ ਕੰਮ ਦਸੀਂ ਤਾਂ ਬਾਹਰੋਂ ਹੀ ਸਾਰਾ ਕਰਾਉਂਦੇ ਹਾਂ ਭੈਣ ਜਜੀ
ਬਸ ਹਾਂਜੀ ਹਾਂਜੀ ਸੁਣਦੀ ਪਈ ਹ ਭੈਣ ਜ ਮੈਂ
ਹਾਂ ਤੇ ਉਹ ਪੰਜ ਸੌ ਰੁਪਇਆ ਭੈਣ ਜੀ ਦੋ ਮਿੰਟ ਚ ਲੈ ਕੇ ਗਿਆ ਨੇ
ਹਾਂ ਲੁੱਟ ਮੱਛੀ ਵੀ ਭੈਣ ਜ ਅੱਜ ਕੱਲ੍ਹ ਬਹੁਤ ਮਹਿੰਗਾਈ ਹੋਈ ਪਈ ਮਹਿੰਗਾਈ ਨੇ ਤੇ ਕਮਰ ਤੋੜ ਦਿੱਤੀ ਸਾਡੀ ਕੀ ਬੰਦਾ ਕਮਾਏਗਾ ਤੇ ਕੀ ਖਾਏਗਾ ਇਹਨਾਂ ਤਾਂ ਕਮਾਈ ਨੀ ਹੈਗੀ ਜਿੰਨੀ ਕੁਜ਼ ਖਰਚੇ ਹੋਏ ਪਏ ਨੇ ਕਮਾਈ ਇੰਨੀ ਮਹਿੰਗੀ ਾਈ ਹੋ ਗਈ ਹਰ ਇੱਕ ਚੀਜ਼ ਇੰਨੀ ਮਹਿੰਗੀ ਹੋ ਗਈ ਕਿ ਕੀ ਬੰਦਾ ਖਾਵੇ
ਉਹ ਤੁਸੀਂ ਮੰਨਲੋਗੇ ਮੈਂ ਸਵੇਰੇ ਕੱਲ ਪੰਜ ਸੌ ਦਾ
ਤੇ ਕੋਈ ਚੱਲ ਗੱਲ ਹੀ ਨ ਨਹੀਂ ਹੁੰਦੀ ਅੱਜ ਕੱਲ ਪੰਜ ਦਸ ਰੁਪਏ ਦਾ ਕੁੱਛ ਆਉਦਾ ਹੀ ਕੋਈ ਨੀ ਅੱ ਬੱਚੇ ਵੀ ਸੌ ਸੌ ਰੁਪਏ ਤੋਂ ਘੱਟ ਨੀ ਮੰਗਦੇ ਅੱਜ ਕੱਲ ਬੱਚੇ ਕਹਿੰਦੇ ਨੇ ਪੰਜ ਦਸ ਰੁਪਏ ਪਨਾ ਕੀ ਹੁੰਦਾ
ਉਹੀ ਤੇ ਮੈਂ ਤੁਹਾਨੂੰ ਕਹਿਣੀ ਪਈ ਆ ਬ ਤੂੰ ਨਾਮ ਮਹਿੰਗਾਈ ਹੋ ਗਈ ਹੈ ਸਾਰੇ ਘਰ ਦੇ ਟੱਬਰ ਕੰਮ ਕਰਨ ਤਾਂ ਗੁਜ਼ਾਰਾ ਹੁੰਦਾ ਭੈਣ ਜੀ
ਤਾਂ ਵੀ ਭੈਣਜੀ ਨੀ ਆਉਂਦਾ ਅੱਜ ਕੱਲ ਇੰਨੀ ਮਹਿੰਗਾਈ ਹੈ ਕੀ ਦੱਸਾਂ ਤੁਹਾਨੂੰ ਚਾਰ ਬੰਦੇ ਘਰਦੇ ਨੇ ਤੇ ਚਾਰੋਂ ਕਮਾਉਂਦੇ ਪਿਣਾ ਤਾਂ ਵੀ ਪੂਰੀ ਸੂਰੀ ਆਪਣੀ ਪੂਰੀਆਂ ਕਰ ਸਕਦੇ ਨੇ ਬਸ ਉਸ ਤੂੰ ਫਾਲਤੂ ਖਰਚੇ ਨਹੀਂ ਕਰ ਸਕਦੇ
ਓਮਾਈ ਵਾਲੀ ਰੱਖੀ ਤਾਂ ਉਹ ਕਹਿੰਦੀ ਮੇਰਾ ਤਾਂ ਤੁਸੀਂ ਹਜ਼ਾਰ ਰੁਪਇਆ ਵਧਾਓ ਤਾਂ ਮੈਂ ਕੰਮ ਕਰਾਂਗੀ
ਕੱਪੜੇ ਲੈਣ ਜਾਓ ਤਾਂ ਇੰਨੀ ਮਹਿੰਗਾਈ ਕੱਪੜੇ ਦੇਖੋ ਤੇ ਕੱਪੜੇ ਇੰਨੇ ਮਹਿੰਗੇ ਮਹਿੰਗੇ ਕੱਪੜੇ ਹੋਏ ਬੰਦਾ ਕੀ ਖਰੀਦੇ
ਕਿੱਥੇ ਹੱਥ ਪਾਵੇ ਆਦਮੀ ਸੋਚਦਾ ਹੀ ਰਹਿੰਦਾ ਕਿ ਬਈ ਕੇ ਕਰੇ ਕੁਛ ਕੇ ਕੁਛ ਨਾ ਕੁਛ ਮੈਂ ਤੇ ਸੋਚਦੀ ਹਾਂ ਘਰ ਬੈਠੇ
ਇਹ ਸਾਡੀ ਤਰਫ ਸਰਕਾਰ ਨੂੰ ਭੈਣ ਜੀ ਕੋਈ ਪ੍ਰਬੰਧ ਕਰਨੇ ਚਾਹੀਦੇ ਨਾ ਸਾਡੀ ਸਰਕਾਰ ਜਦਦੀ ਆ ਸਰਕਾਰ ਬਦਲੀਏ ਨਾ ਸਭ ਕੰਮ ਇਨੀ ਚੀਜ਼ਾਂ ਮਹਿੰਗੀਆਂ ਹੋ ਗਈਆਂ ਨੇ ਸਲੰਡਰ ਮਹਿੰਗੇ ਹੋ ਗਏ, ਹਰੇਕ ਚੀਜ਼ ਇੰਨੀ ਮਹਿੰਗੀ ਹੋ ਗਈ। ਕੀ ਕਰੋਗੇ? ਦੁੱਧ ਐਡਾ ਮਹਿੰਗਾ ਹੋ ਗਿਆ ਜੇ, ਦੁੱਧ ਕੀ ਪੀਏਗਾ ਬੰਦਾ ਅੱਜ-ਕਲ।
ਹੂੰ, ਮੈਂ ਤੇ, ਸੱਚਦੀ ਪਈ ਆਜ ਮੇਂ ਆਟਾ ਲੈਣਗੇ, ਸਰਸੋਂ ਦਾ ਤੇਲ ਲੈਣ ਗਈਆਂ ਉਹ ਕਹਿਤਾ ਜੀ, ਸ ਅ ਵੀਹ ਰੁਪਏ ਦਿੱਤੇ, ਕਿੱਲੋ ਪਿੱਛੇ ਵੀਹ ਰੁਪਏ ਵੱਧ ਗਏ ਮੈਂ ਕਿਹਾ ਹਦ ਨਹੀਂ ਐਸਾ ਕਿਸਾ ਗੁਜ਼ਾਰਾ ਹੋਏਗਾ ਅਸਤ ਦਿਨ ਪਰ ਦਿਨ ਪੰਜੀਆਂ ਹੀ ਅੱਗੇ ਤਨਖਾਹਵਾਂ ਦੋ- ਦੋ ਸੌ ਤਿੰਨ- ਤਿੰਨ ਸੌ ਲੋਗਾ ਦੀਆਂ ਹੁੰਦੀਆਂ ਸਨ ਇੰਨੇ ਸੋਹਣੇ ਗੁਜ਼ਾਰੇ ਹੁਣ ਤੇ ਹਜ਼ਾਰਾਂ ਰੁਪਏ ਆ ਕੇ ਵੀ ਗੁਜ਼ਾਰਾ ਨ ਹੁੰਦਾ ਨੇ ਭੈਣ ਜਜੀ ਐੰਨੀ ਮਹਿੰਗਾਈ ਵੱਧ ਗਈ ਹੈ
ਬੁਰਾ ਹਾਲ ਹੋ ਗਿਆ ਭੈਣ ਬੱਚਿਆਂ ਦੀ ਪੜ੍ਹਾਈਆਂ ਇੰਨੀਆਂ ਮਹਿੰਗੀਆਂਆਂ ਨੇ ਇੱਕ ਇੱਕ ਬੱਚਾ ਪੜ੍ਹਾਉਣਾ ਵੀ ਔਖਾ ਹੋ ਗਿਆ ਪਹਿਲੇ ਅੱਠ ਅੱਠ ਬੱਚੇ ਪੜ੍ਹਾ ਲੈਂਦੇ ਸੀ ਲੋਕੀ ਅੱਜ ਕੱਲ੍ਹ ਦਾ ਇੱਕ ਇੱਕ ਬੱਚਾ ਪੜ੍ਹਾਣਾ ਵੀ ਔਖਾ ਹੋਇਆ ਪੈਦੀੀਆਂ ਫੀਸਾਂ ਵਧਾ ਕੇਆਂ ਨੇ ਫੀਸਾਂ ਇੰਨੀਆਂ ਮਹਿੰਗੀਆਂ ਨੇ ਟਿਊਸ਼ਨਾਂ ਬੱਚਿਆਂਣੀਆਂ ਮਹਿੰਗੇੀਆਂ ਨੇ ਕੱਪੜੇ ਲੈਣ ਜਾਓ ਤੇ ਕੱਪੜੇ ਇੰਨੇ ਮਹਿੰਗੇ ਹੋਏ ਪਏ ਨੇ ਬੱਚੇ ਮੰਗਦੇ ਨੇ ਬੱਚੇ ਕਹਿੰਦੇ ਨੇ ਸਾਨੂੰ ਇਹ ਵੀ ਚਾਹੀਦਾ ਸਾਨੂੰ ਉਹ ਵੀ ਚਾਹੀਦਾ ਹੈ ਕਿੰਨਾ ਕੁਛ ਤੁਸੀ ਰੋਕੋਗੇ, ਹੁਣ ਸਾਡਾ ਮੁੰਡਾ ਦੇਖਲੋ ਰਾਤੀੇ ਦਿਹਾੜੀ ਅਕੜ ਗਿਆ, ਮਨੂੰ ਹੁਣੇ ਹੀ ਪਗੜੀ ਲੈਕੇ ਦੇ, ਮੈਂ ਕਿਹਾ ਫਿਰ ਲੈਲੀ। ਨਹੀਂ ਮੰਨੂੰ ਤੇ ਹੁਣੇ ਪਗੜੀ ਲੈਯਾ, ਹੁਣੇ ਹੀ ਗਿਆ, ਕੱਲਾ ਈ ਟੁਰ ਗਿਆ। ਪਗੜੀ ਲੈਕੇ, ਉੱਥੋਂ ਹੀ ਸਿਲਾਈ ਕਰਨੀ ਦੇ ਆਇਆ। ਆਪਣੀ ਜਿੱਦ ਮਨਾ ਕੇ, ਮਨੂੰ ਹੁਣੇ ਹੀ ਲੈਕੇ ਦੇਦੀ, ਮਨ ਤੇ ਚਾਹੀਦੀ ਪਗਡੀ, ਉਹ ਭੈਣੇ ਆਹੋ ਭੈਣ ਜੀ, ਮੇਰੀ ਨਨਾਣ ਦੇ ਮੁੰਡੇ ਦਾ ਵਿਆਹ ਆਗਿਆ। ਸਾਡਾ ਤੇ ਐਡਾ ਖਰਚਾ ਹੋ ਗਿਆ, ਵਿਆਹ ਉਹਦੇ ਘਰ ਏ, ਖਰਚਾ ਸਾਡਾ ਐਡਾ ਹੋ ਗਿਆ। ਅੱਜ-ਕੱਲ ਵਿਆਹ ਭੁਗਤਾਣੇ ਕਿਹੜੇ ਔਖੇ, ਸੌਖੇ ਨੇ।
ਆਹੋ ਤੇ ਤੁਹਾਨੂੰ, ਨਾਨਕਾ ਚੱਜ ਵੀ ਦੇਣਾ ਪੈਸੀ।
ਹਾ, ਸਭ ਕੁਛ ਦੇਣਾ ਭੈਜੀ ਕੀ ਕਰੀਏ। ਹਾਂ ਸਭ ਤੇ ਬਣਾਏ ਨੇ।
ਅੱਛਾ।
ਅਪਣੇ ਬੱਚਿਆਂ ਦੇ ਵੀ ਕੱਪੜੇ ਨੀ ਪੂਰੇ ਹੁੰਦੇ ਗੇ, ਕਦੇ ਐ ਪਗੜੀ ਲੈਣੀ ਹੈ, ਤੇ ਕਦੀ ਇਹ ਕੱਪੜਾ ਲੈਣਾ, ਕਦੀ ਉਹ ਲੈਣਾ ਏ। ਐਟੇ ਟਾਈਮ ਤੱਕ ਇਹਨਾਂ ਦੇ ਕੱਪੜੇ ਹੀ ਨਈ ਪੂਰੇ ਹੁੰਦੇ।
ਭੈਣਜੀ, ਇੱਜ਼ਤ ਪਿੱਛੇ ਕਰਨਾ ਪੈਂਦਾ ਨਾ, ਕੱਪੜੇ ਨਾ ਬੱਚਿਆਂ ਕੋਲ ਚਾਰ ਬੰਦਿਆਂ ਨੇ ਅੱਛੇ ਕੱਪੜੇ ਪਾਏ ਹੋਣ ਤਾਂ, ਆਪ ਨਾ ਮਾੜੇ ਪਾਏ ਨ, ਤਾਂ ਆਪ ਨੂੰ ਸ਼ਰਮ ਆਂਦੀ।
ਅਆਂ ਬੱਚੇ, ਅੱਜ-ਕੱਲ ਭੈਣਜੀ ਇੱਕ ਕੀ ਚੀਜ਼ ਮੰਗਦੇ ਨੇ ਬੱਚੇ ਕਿਹੜਾ ਛੱਡਦੇ ਨੇ, ਹਰ ਇੱਕ ਚੀਜ਼ ਚਾਹੀਦੀ ਹੈ ਬੱਚਿਆਂ ਨੂੰ। ਉਹ ਥੋੜ੍ਹੀ ਤੱਕਦੇ ਨੇ ਕਿ, ਪੈਸੇ ਹੈਨੇ, ਨਹੀਂ ਹੈਨ ਐਨੀ ਚੀਜ਼ਾਂ ਮਹਿੰਗੀਆਂ ਪਗੜੀਆਂ ਭੈਂਜੀ ਇੰਨੀ ਮਹਿਗੀਆ ਹੋਈਆਂ ਪਈਆਂ ਨੇ, ਕਿ ਦੱਸਾਂ ਮੈਂ, ਪਚਾਸੀ-ਪਚਾਸੀ ਰੁਪਏ ਪਗੜੀ ਪਈ। ਵੀ ਏ, ਕੀ ਕਰੋਗੇ?
ਹੋ ਬਾਈ ਬੜਾ ਮਹਿੰਗਾਈ ਬਾਈ ਭੈਣ ਜੀ, ਬੜਾ ਪਰੇਸ਼ਾਨੀ ਹੋ ਗਈ ਏ। ਹਰੇਕ ਚੀਜ਼ ਦੀ ਪਰੇਸ਼ਾਨੀ ਏ, ਕਿਸੇ ਚੀਜ਼ ਦੀ ਵੀ ਆਜ ਮੇਂ ਸੋਚਿਆ ਪਾਣੀ ਤੱਕ ਤੇ ਆਉਂਦਾ ਕੋਈ ਨੀ, ਘਰਾਂ 'ਚ ਦੇਖੋ, ਹੋਰ ਦੇਖੋ, ਹੁਣ
ਪਾਣੀ ਭੈਣਜੀ ਆਂਦਾ ਨੀ ਪਿਆ ਫਿਰ ਵੀ, ਪਾਣੀ ਦੇ ਐਡੇ-ਐਡੇ ਬਿਲ ਆਂਦੇ ਪਏ ਨੇ। ਤੇ ਬਿੱਲ ਕਿੱਥੋਂ ਆਉਂਦੇ ਪਏ ਨੇ, ਜਦ ਪਾਣੀ ਨੀ ਆਂਦਾ ਪਇਆ, ਨਾ ਮੋਟਰਾਂ ਚੱਲਦੀਆਂ ਪਈਆਂ ਨੇ
ਹ ਰਪਏ ਦੀ ਪਾਣੀ ਦੀ ਬੋਤਲ ਆਂਦੀ ਪੀ ਭੈਣਜੀ, ਪੀਣ ਵਾਲਾ ਪਾਣੀ। ਹੁਣ ਬੱਚੇ ਤੇ ਇੱਕ ਮੰਗਦੇ ਨੇ, ਪਾਣੀ! ਪਾਣੀ ਬਿਨਾਂ ਗੁਜ਼ਾਰਾ ਹੈਗਾ। ਫਿਲਟਰ ਪਾਣੀ ਨਾ ਹੋਵੇ, ਪਾਣੀ ਵੀ ਉੱਤੇ ਚੜੇ ਨਾ ਘਰਾ'ਚ ਦੇ, ਫਿਲਟਰ ਪਾਣੀ ਕਿਸ ਤਰ੍ਹਾਂ ਹੋਵੇ? ਭੈਣਜੀ! ਤੇ ਤੁਸੀਂ ਮੰਨੋ, ਮੈਂ ਤਾਂ ਦਿਨ ਵਿਚ ਤ੍ਰੈ ਬੋਤਲਾਂ ਪਾਣੀ ਦੀ ਮੰਗਾਨੀ ਆ। ਤਾਂ, ਮੇਰਾ ਗੁਜ਼ਾਰਾ ਹੁੰਦਾ।
ਪਾਣੀ ਨੀ ਆਂਦਾ ਪਿਆ ਤ, ਤਾਵੀ ਮੀਟਰ ਦੇ ਬਿੱਲ ਐਡੇ -ਐਡੇ ਆਈ ਜਾਂਦੇਨ। ਜਦ ਪਾਣੀ ਨੀ ਤੁਸੀਂ ਦਿੰਦੇ ਪਏ ਤੇ, ਬਿੱਲ ਕਿਸ ਗੱਲ ਦਾ ਆਦਾ ਪਿਆ?
ਐ ਭੈਣ ਜੀ, ਚੋਰ ਬਾਜ਼ਾਰੀ ਹੈਗੀ ਆ ਅੱਜ-ਕੱਲ।
ਟ ਕੀ, ਕਹਿ ਸਕਦੇ ਆਂ। ਹੈਲੋ।